ਸ਼ਸ਼ੀ ਕਾਲ ਜੀ।
ਸਸ਼ਰੀ ਕਾਲ ਜੀ।
ਹੋਰ ਕਿਵੇਂ ਓ?
ਵਧੀਆ ਤੁਸੀਂ ਦੱਸੋ?
ਬਸ ਜੀ ਠੀਕ-ਠਾਕ, ਹੋਰ। ਘਰ ਬਾਰ ਸਭ ਠੀਕ। ਵਧੀਆ ਜੀ ਵਧੀਆ।
ਹਾਂਜੀ ਸਭ ਵਧੀਆ।
ਹੋਰ।
ਹੋਰ ਦੱਸੋ।
ਹਾਂਜੀ ਵਧੀਆ। ਹੋਰ ਸ਼ੋਪਿੰਗ ਸ਼ਾਪਿੰਗ ਤੇ ਜਾ ਰਹੇ ਹੋ ਅੱਜ ਕੱਲ ਨਹੀਂ? ਔਨਲਾਈਨ ਜਾਂ, ਔਫਲਾਈਨ ਕਰਦੇ ਓ?
ਦੋਨੋਂ ਈ ਔਫਲਾਈਨ ਤੇ ਔਨਲਾਈਨ ਦੋਨੋ ਹੀ ਕਰਦੇ ਆ
ਵਧੀਆ ਕਿਹੜੀ ਐ ਦੋਨਾਂ ਚੋਂ
ਵਧੀਆ ਦੋਨੋ ਈ ਐ ਜਿਵੇਂ ਮਤਲਬ ਵੀ ਜਵੈਲਰੀ ਵਗੈਰਾ ਤੇ ਹੋਮ ਡੈਕੋਰੇਟ ਦਾ ਸਮਾਨ ਤਾਂ ਕੀ ਈ ਔਨਲਾਈਨ ਮੰਗਵਾਉਂਦੇ ਵਧੀਆ ਆ ਹੁੰਦਾ ਉਹਦੇ ਤੇ ਏ
ਹੂੰ
ਤੇ ਕੱਪੜੇ ਵਗੈਰਾ ਅਸੀਂ ਉਫ ਲਾਈਨ ਹੀ ਲੈ ਕੇ ਆਉਂਦੇ ਆ
ਉਹ ਤਾਂ ਠੀਕ ਔਫਲਾਈਨ ਈ ਠੀਕ ਰਹਿੰਦਾ ਨਾ ਕੱਪੜੇ ਵਗੈਰਾ ਦੇਖ ਦੋਖ ਕੇ ਏ ਏਥੇ ਕੋਈ ਡਫੈਕਟਰੀਡ ਨਾ ਹੋਵੇ ਐਰਾ ਵਗੈਰਾ ਐ ਹਨਾ
ਓਨਲਾਈਨ ਨਾ ਇੱਕ ਦੋ ਵਾਰ ਮੰਗਵਾਇਆ ਸੀ ਫਿਰ ਉਹ ਸਹੀ ਨਹੀਂ ਆਇਆ ਉਹਨੂੰ ਫਿਰ ਰਿਟਰਨ ਕੀਤਾ ਆ ਫਿਰ ਟਾਈਮ ਲੱਗ ਜਾਂਦਾ ਐ
ਹਾਂ ਹੂ ਪੈਸਿਆਂ ਚ ਟਾਈਮ ਲੱਗਦਾ ਵਾ ਆ
ਹਾਂਜੀ ਏਹ ਤਾਂ ਹੈ ਵੈਸੇ ਤਾਂ ਕੋਈ ਦਿੱਕਤ ਨੀ ਪਰ ਨਾ ਫੇਿਰ ਉਹ ਹਾਂਜੀ ਈ ਹਾਂਜੀ ਈ
ਆਵਾਜ਼ ਆਏਗ ਨਾ ਰਿਕਾਡਿੰਗ ਦੇ ਏ
ਅੱਛਾ ਆ
ਹਾਂਜੀ ਈ
ਕਾਏ ਐ ਮਤਲਬ ਵੀ ਤੁਹਾਨੂੰ ਆਵਾਜ਼ ਚ ਦਿੱਕਤ ਨਹੀਂ ਹੋ ਰਹੀ ਈ
ਨਹੀਂ ਮੈਨੂੰ ਨੀ ਉਹ ਰਿਕੋਡਿੰਗ ਜਿਹੜੀਆਂ ਹੁੰਦੀ ਨਾ ਆਪਣੀਆਂ ਇਹ ਅੱਗੇ ਜਾਂਦੇ ਆ ਉੱਪਰ ਤੇ ਉਹੀ ਫਿਰ ਆਪਾਂ ਨੂੰ ਜਿਹੜੇ ਟਾਸ ਧਾਦੇ ਵਾਲੇ ਵਿੱਚ ਸਾਡੀ ਹੀ ਰਿਕੋਰਡਿੰਗ ਆਉਂਦੀ ਆ ਉਹਨੂੰ ਹੱਲ ਕਰਨਾ ਪੈਂਦਾ ਵਾ ਲਿਖਣ ਚ ਐ ਠੀਕ ਕਰਕੇ ਭੈਣਾ ਹਾਂਜੀ ਈ
ਕੋਈ ਨਾ ਆ
ਹਾਂਜੀ। ਈ ਹੋਰ
ਹਾਂਜੀ ਈ ਮੈਂ ਕਹਿ ਰਹੀ ਸੀ ਨਾ ਵੀ ਮਤਲਬ ਕੱਪੜੇ ਆਪਾਂ ਜਿਵੇਂ ਮੰਗਵਾਈਏ ਔਨਲਾਈਨ ਇੱਕ ਵਾਰ ਮੰਗਵਾ ਏ ਤੇ ਉਹਦੇ ਤੇ ਨਾ ਆ ਜਿਵੇਂ ਕੋਟਨ ਦਿਖਾਇਆ ਸੀ ਪਰ ਉਹ ਅਲੱਗ ਹੀ ਕੱਪੜਾ ਜ ਨਿਕਲਿਆ ਸੀ ਪਤਲਾ ਜਿਹਾ ਆ
ਉਹ ਲੇਲੂ ਜੇਏ ਚ ਆ ਜਾਂਦਾ ਸਨਥੈਟਿਕ ਸਨਥੈਟਿਕ ਜਿਹਾ
ਹਾਂਨ ਹਾਂਜੀ ਫੇਰ ਨਾ ਉਹਨੂੰ ਰਿਟਰਨ ਕੀਤਾ ਆ ਫੇਿਰ ਏ ਮਤਲਬ ਵਾਲਾ ਈ ਟਾਈਮ ਲੱਗ ਜਾਂਦਾ ਆ ਇਹਦੇ ਨਾਲੋਂ ਤਾਂ ਬਾਜ਼ਾਰ ਜਾ ਕੇ ਲੈ ਆਓ
ਪਰ ਆ ਮੈਂ ਨਾ ਆਪਣਾ ਜਿਹੜਾ ਐਪ ਹੈਗਾ ਇੱਕ ਮਿਸ਼ੂ ਹੈਗਾ ਚੱਲਿਆ ਜਿਹੜਾ ਉਹਦੇ ਤਾਂ ਪੈਸੇ ਤਾਂ ਆ ਜਾਂਦੇ ਜਿ ਉਹਦੇ ਚ ਨਾ ਅਕਾਊਂਟ ਨੰਬਰ ਪਾਉਣਾ ਪੈਂਦਾ ਆਪਣਾ ਆ ਜਿਵੇਂ ਆਪਾਂ ਐਪ ਚ ਪਾਇਆ ਨਾ ਇਸ ਤਰ੍ਹਾਂ ਉੇ ਅਕਾਊਂਟ ਨੰਬਰ ਆਈ ਐਫ ਸੀ ਕੋਟ ਪਾਣਾ ਪੈਂਦਾ ਵਾ ਜਿਵੇਂ ਮਤਲਬ ਆਪਾਂ ਕੈਸ਼ ਹੁਣ ਲੀ ਕੀਤਾ ਵਾ ਤੇ ਉਹ ਤੁਹਾਨੂੰ ਅਕਾਊਂਟ ਚ ਆ ਜਾਂਦੇ ਨੇ ਪੈਸੇ ਪੈਸੇ ਤਾਂ ਆ ਜਾਂਦੇ ਨੇ ਹਫ਼ਤੇ ਦਾ ਟਾਈਮ ਦਿੰਦੇ ਨੇ ਪਰ ਜਲਦੀ ਆ ਜਾਂਦੇ ਇੱਕ ਦੋ ਦਿਨ ਚ ਈ ਕਈ ਵਾਰੀ ਜੇ ਮੈਂ ਅੱਜ ਆ ਪਰ ਕਿਮੇ ਕੀਤਾ ਐ ਸ਼ਾਮ ਤੱਕ ਆ ਜਾਂਦੇ ਨੇ ਕਈ ਐਪ ਦੇਰੀ ਕਰਦੇ ਆ ਰਿਟਰਨ ਪੈਸੇ ਏ ਪਾਣ ਚ ਪਰ ਏ ਪਾ ਦਿੱਦੇ ਜਲਦੀ ਈ ਮਿਸ਼ੂ ਆਲਾ ਆ ਨਾ ਉਤੇ ਦਾ ਸੀ ਕਰਦੇ ਰਹਿੰਦੇ ਨਾ ਸ਼ੋਪਿੰਗ ਕੋਈ ਰਿਟਰਨ ਵੀ ਹੋਵੇ ਉਹ ਵੀ ਨਾਲ ਹੀ ਕਰ ਦੀ ਦਾ ਵਾ
ਹਾਂ ਅਸੀਂ ਵੀ ਵੈਸੇ ਏ ਕਰਦੇ ਰਹਿੰਦੇ ਆ ਪਰ ਜਿਵੇਂ ਕੱਪੜੇ ਵਗੈਰਾ ਦਾ ਨਹੀਂ ਕਦੇ ਏ ਮੰਗਵਾਇਆ ਇੱਕ ਦੋ ਵਾਰ ਮੰਗਵਾਇਆ ਸੀ ਫਿਰ ਪਰ ਸ ਸਹੀ ਨਹੀ ਨੀ ਆਇਆ ਤਾਂ ਕਰਕੇ ਬਾਕੀ ਸਾਰਾ ਸਮਾਨ ਵਧੀਆ ਹੁੰਦਾ ਐ
ਹੂੰ ਬਣਾ ਓ ਫਿਰ ਜੀ ਈ ਹੋਰ ਸੁਣਾਓ ਘੁੰਮਣ-ਫਿਰਨ ਦਾ ਕਿੱਥੇ ਬਣਾਇ ਨੇ ਪ੍ਰੋਗਰਾਮ?
ਹਾਂ, ਜੂਨ ਚ ਅਸੀਂ ਗਏ ਸੀ ਦਰਬਾਰ ਸਾਹਿਬ ਗਏ ਸੀ।
ਅੰਮ੍ਰਿਤਸਰ।
ਹਾਂਜੀ।
ਅਛਾੱ।
ਅੰਮ੍ਰਿਤਸਰ ਗਏ ਸੀ ਬਾਗਾ ਹਾਂਜੀ ਬੋਡਰ ਤੇ ਗਏ ਸੀ।
ਪਰੇਡ ਦੇਖੀ ਹੋਣੀ ਉੱਥੇ।
ਹਾਂਜੀ।
ਭੀੜ ਹੁੰਦੀ ਹੋਗੀ ਹੁਣ ਕੇ ਨੀ।
ਨਹੀਂ ਭੀੜ ਤਾਂ ਉੱਥੇ ਆਲ ਟਾਈਮ ਹੀ ਰਹਿੰਦੀ ਆ।
ਹੂੰ, ਆਉਂਦੇ ਰਹਿੰਦੇ ਆ ਨਾ ਉਥੇ। ਨਹੀਂ ਮੈਡਮ, ਨਹੀਂ ਆਏ।
ਬਾਹਰੋਂ ਜਿਵੇਂ ਲੋਕ ਨਾ ਉ ਜਿਆਦਾ ਆਉਂਦੇ ਆ ਜਿਵੇਂ ਫੋਰਨ ਕੰਟਰੀ ਤੋਂ ਹਾਂਜੀ-ਹਾਂਜੀ। ਉਸ ਟਾਈਮ ਵੀ ਆਏ ਹੋਏ ਸੀ ਉੱਥੇ ਅਸੀਂ ਹੁਣੇ ਹੀ ਜਾ ਕੇ ਆਏ ਹਾਂ ਤਾਂ ਕਰਕੇ। ਤੇ ਪਹਿਲਾਂ ਇੱਕ-ਦੋ ਵਾਰ ਮੇਰਾ ਪੇਪਰ ਸੀ ਮੈਂ ਉਦੋਂ ਵੀ ਗਈ ਸੀ ਉਦੋਂ ਵੀ ਬਹੁਤ ਜ਼ਿਆਦਾ ਭੀੜ ਸੀ ਅਸੀਂ ਉੱਥੇ ਮਤਲਬ ਪੁੱਛਿਆ ਵੀ ਸੀ ਉਹ ਕਹਿੰਦੇ ਵੀ ਨਾ ਇੱਥੇ ਆਲ ਟਾਈਮ ਐਵੇ ਵੀ ਰਹਿੰਦਾ ਪਰ ਵੈਸੇ ਸਾਨੂੰ ਕੋਈ ਦਿੱਕ ਦਿੱਕਤ ਨੀ ਆਈ ਉੱਥੇ ਚਾਹੇ ਕਦੋਂ ਵੀ ਚਲੇ ਜਾਓ। ਨਾ ਰਹਿਣ ਦੀ ਤੇ ਨਾ ਵੈਸੇ
ਅਛਾੱ, ਸਟੇਅ ਵੀ ਕਰ ਸਕਦੇ ਆ ਉੱਥੇ।
ਹਾਂਜੀ।
ਸਟੇਅ ਵੀ ਕਰ ਸਕਦੇ ਹਾਂ ਉੱਥੇ, ਜਗਾਹ ਹੈ ਸਟੇਅ ਲਈ। ਰੋਕ ਸ ਯਾਨੀ ਆਪਾਂ ਰੁਕ ਸਕਦੇ ਹਾਂ ਇਥੇ ਰਾਤ-ਬੇਰਾਤ ਜਿਵੇਂ ਕਿ ਘੁੰਮਣਾ ਫਿਰਨਾ ਹੋਵੇ।
ਹਾਂਜੀ-ਹਾਂਜੀ, ਅਸੀਂ ਤਾਂ ਮਤਲਬ ਤਿੰਨ ਰਾਤ ਰਹਿ ਕੇ ਆਏ ਸੀ ਨਾ ਕਿਉਂਕਿ ਅਸੀਂ ਤਿੰਨੋ ਭੈਣ-ਭਰਾ ਗਏ ਸੀ। ਸਾਡਾ ਨਾ ਜਿਵੇਂ ਪੇਪਰ ਤਾਂ ਸੇਮ ਹੀ ਉ ਸੀ ਪਰ ਅਲੱਗ-ਅਲੱਗ ਦਿਨ ਸੀ ਨਾ ਤਿੰਨੋ ਦਿਨ ਤਾਂ ਕਰਕੇ
ਹੂੰ, ਉਥੇ ਫਿਰ ਕਿਤੇ ਹੋਟਲ ਵਗੈਰਾ 'ਚ ਰਹੇ ਸੀ ਆ ਕੋਈ ਸਰਾਂ-ਸਰੂ ਸੀਗੀ।
ਨਹੀਂ, ਉੱਥੇ ਨਾ ਜਿਵੇਂ ਮਤਲਬ ਆਪਾਂ ਦਰਬਾਰ ਸਾਹਿਬ ਜਾਈਏ ਉੱਥੇ ਅ ਜਿਵੇਂ ਬਣੇ ਹੋਏ ਨੇ ਹੋਟਲ ਵੀ ਤਰ੍ਹਾਂ ਹੀ ਹੈ ਰੂਮ।
ਓ ਕੇ।
ਹਾਂਜੀ, ਤਾਂ ਅਸੀਂ ਉੱਥੇ ਰੁਕੇ ਸੀ। ਵੈਸੇ ਜਿਵੇਂ ਉਨਨਾਂ ਦੇ, ਹਾਂਜੀ ਵਧੀਆ ਸਭ ਕੁਛ।
ਕੋਈ ਦਿੱਕਤ ਪਰੇਸ਼ਾਨੀ ਨੀ ਤੇ ਜਿਵੇਂ ਮਤਲਬ ਜੇ ਕਿਸੇ ਨੂੰ ਕੋਈ ਦਿੱਕਤ ਵੀ ਹੋਵੇ ਜੇ ਕਿਸੇ ਨੂੰ ਕੁਛ ਪੁੱਛ ਪੁੱਛਣਾ ਮਤਲਬ ਕਿਸੇ ਨੂੰ ਵੀ ਪੁੱਛ ਸਕਦੇ ਹਾਂ ਆਪਾਂ ਉੱਥੇ ਜਿਵੇਂ ਕੋਈ ਡਰ ਵਾਲੀ ਗੱਲ ਹੈਨੀ ਤੇ ਮਤਲਬ ਸਾਨੂੰ ਤਾਂ ਸਾਰਾ ਕੁਛ ਵਧੀਆ ਲੱਗਿਆ, ਸਾਡਾ ਤਾਂ ਹੁਣੇ ਵੀ ਐਵੇਂ ਆ ਵੀ ਅਸੀਂ ਜਦੋਂ ਵੀ ਜਾਈਏ ਬਸ ਦਰਬਾਰ ਸਾਹਿਬ ਵੀ ਜਾਈਏ। ਹਾਂਜੀ ਤੇ ਉਹ ਤੋਂ ਪਹਿਲਾਂ ਅਸੀਂ ਇੱਧਰ ਗਏ ਸੀ ਮਨਾਲੀ ਦੇਹਰਾਦੂਨ, ਹਰਿਦੁਆਰ ਇੱਧਰ ਵੀ ਜਾ ਕੇ ਆਏ ਸੀ।
ਏ
ਹਾਂਜੀ।
ਮਨਾਲੀ ਕਦੋਂ ਗਏ ਸੀਗੇ?
ਮੈਂ ਗਈ ਸੀ ਪਲੱਸ ਟੂ ਚ ਨਾ ਸਾਡੇ ਜਿਵੇਂ ਟੀਚਰ ਓ ਲੈ ਕੇ ਗਏ ਸੀ ਤਿੰਨ-ਚਾਰ ਕੁੜੀਆਂ ਜੇੜੀਆਂ ਮਤਲਬ ਕੈਂਦੇ ਵੀ ਜਾਦਾ ਪੜ੍ਹਦੇ ਆ ਓਨਾਂ ਨੂੰ ਲੈ ਕੇ ਜਾਣਾ।
ਅੱਛਾ ਹੂੰ ਗਿਫਟ ਦਿੱਤਾ ਸੀ ਉਨਾਂ ਨੂੰ ਬੱਚਿਆਂ ਨੂੰ
ਹਾਂਜੀ ਹਾਂਜੀ-ਹਾਂਜੀ
ਜੇੜੇ ਨਲੈਕ-ਨਲੈਕ ਓਥੇ ਈ ਛੱਡਤੇ।
ਓਨਾਂ ਨੂੰ ਫੇਰ ਪੜ੍ਹਨ ਲਈ ਛੱਡਤਾ ਨਾ ਪਿੱਛੇ
ਹੂੰ ਸਈ ਐ ਪੜ ਪੜ੍ਹਾਈ ਕਿੰਨੇ ਕਰਨੀ ਆ ਏ ਵੀ ਸਈ ਐ।
ਹਾਂਜੀ ਤਾਂ ਕਰਕੇ। ਹਾਂਜੀ।
ਹੋਰ ਸੁਣਾਓ?
ਹੋਰ ਬਸ ਵਧੀਆ ਤੁਸੀਂ ਦੱਸੋ ਤੁਸੀਂ ਕਿੱਥੇ ਜਾ ਕੇ ਆਏ ਸੀ?
ਅਸੀਂ ਗਏ ਸੀ ਬਸ ਚੰਡੀਗੜ੍ਹ ਤੱਕ ਗਏ ਸੀਗੇ।
ਅੱਛਾ। ਉੱਥੇ ਵੈਸੇ ਤਾਂ ਕੁੱਛ ਨੀ ਜਾਦਾ ਘੁੰਮਣ ਆਲਾ।
ਨਈ-ਨਈ ਕੁੱਛ ਜਾਦਾ ਜਾਦਾ ਕੁੱਛ ਖ਼ਾਸ ਨੀ ਹੈਗਾ ਕੋਈ ਆਪਣੇ ਈ ਕੰਮ ਗਏ ਸੀ ਪਰਸਨਲੀ ਓ ਬੇ
ਦਰਬਾਰ ਸਾਇਬ ਨੀ ਗਏ ਕਦੇ?
ਨਈ ਉੱਥੇ ਬੱਚੇ ਗਏ ਸੀਗੇ ਹੁਣੀ ਪਿਛਲੇ ਸਾਲ ਓ ਵੀ ਓ ਲੈਗੇ ਸੀਗੇ ਕੀ ਕੈਂਦੇ ਹੁੰਦੇ ਆ ਟੂਰ ਵਾਲੇ ਮੈਡਮਾਂ ਲੈਗੇ ਸੀਗੇ ਓਨਾਂ ਨੂੰ ਵੀ।
ਅੱਛਾ।
ਓ ਵੀ ਟੂਰ ਤੇ ਗਏ ਸੀਗੇ। ਬਾਕੀ ਇੱਕ ਵਾਰੀ ਆਪਣੀ ਭੂਆ ਨਾਲ ਗਏ ਸੀਗੇ ਹੁਣ ਪਿਛਲੇ ਸਾਲ ਦੋ ਵਾਰ ਜਾ ਆਏ। ਇੱਕ ਸਾਲ ਚ ਏ।
ਹਾਂਜੀ।
ਮੇਰਾ ਤਾਂ ਇੰਨਾ ਕੁੱਛ ਰੈਂਦੇ ਨੇ ਘੁੰਮਣ ਫਿਰਨ ਨੂੰ ਮੈਂ ਬਸ ਕਈ ਸਾਲ ਪੈਲਾਂ ਇੱਕ ਵਾਰ ਉੱਥੇ ਗਿਆ ਸੀ ਆਪਣਾ ਹਿਮਾਚਲ ਚਿੰਤ ਪੂਰਨੀ ਮਾਤਾ ਜੀ ਦੇ ਉੱਥੇ ਦੋ ਵਾਰੀ ਗਿਆ ਵਾਸੇ ਮੈਂ ਉਸ ਤੋਂ ਬਾਦ ਜਾਈ ਨੀ ਹੋਇਆ। ਇੱਕ ਵਾਰੀ ਸਾਡੇ ਦਫ਼ਤਰ ਦਾ ਟੂਰ ਸੀਗਾ ਓਦੋਂ ਗਿਆ ਸੀਗਾ ਉਸ ਤੋਂ ਪੈਲਾਂ ਇੱਕ ਵਾਰੀ ਮੈਂ ਮੁੰਡੇ ਦੇ ਨਾਲ ਗਏ ਸੀ ਇਕੱਠੇ ਹੋ ਕੇ ਅਸੀਂ ਬਾਈਕਾਂ ਤੇ।
ਅੱਛਾ।
ਊ ਤੋਂ ਬਾਦ ਫਿਰ ਅਸੀਂ ਗੜਗਾਓਂ ਗਏ ਸੀਗੇ ਹੁਣੇ ਜਾ ਕੇ ਆਏ ਐਸੀ ਸਾਲ ਈ। ਗੁੜਗਾਵੇਂ ਮਾਤਾ ਹੈਗੀ ਆ ਉੱਥੇ ਸ਼ੀਤਲਾ ਮਾਤਾ ਸ਼ਾਇਦ ਸੁਣਿਆ ਹੋਊਗਾ
ਅੱਛਾ ਹਾਂਜੀ ਸੁਣਿਆ ਵੈਸੇ ਦਰ ਹਾਂਜੀ ਵੈਸੇ ਆਪਾਂ ਅੰਮ੍ਰਿਤਸਰ ਜਾਈਏ ਨਾ ਉੱਥੇ ਵੀ ਜਿਵੇਂ ਦੋ ਹੋਰ ਵੀ ਮੰਦਿਰ ਬਣੇ ਹੋਏ ਨੇ
ਹੂੰ।
ਓ ਵੀ ਵੇਖਣ ਆਲੇ ਐ ਜਿਵੇਂ ਮਤਲਬ ਬੋਤ ਜਾ ਵਧੀਆ ਬਣਿਆ ਓ ਵੀ ਮੈਂ ਅਸੀਂ ਵੇਖ ਕੇ ਆਏ ਸੀ
ਹੂੰ।
ਤੇ ਬਾਕੀ ਜਿਵੇਂ ਪੂਰਾ ਜੇ ਆਪਾਂ ਓ ਦਰਬਾਰ ਸਾਇਬ ਆਲਾ ਓ ਗੁਰਦੁਆਰਾ ਵੇਖੀਏ ਓ ਵੀ ਮਤਲਬ ਓਦੇ ਚ ਵੀ ਟਾਈਮ ਲੱਗ ਜਾਂਦਾ ਬੋਤ ਜ਼ਿਆਦਾ ਵਧੀ ਦੀਆ ਬਣਿਆ ਹੋਇਆ ਓ ਵੀ ਹਾਂਜੀ।
ਸਬ ਗੋਲਡਨ ਐ ਗੋਲਡ ਲੱਗਿਆ ਨਾ ਸਾਰਾ-ਸਾਰਾ ਗੋਲ ਲੱਗਿਆ ਹੋਇਆ ਵਾ ਟੈਂਪਲ ਤੇ।
ਹਾਂਜੀ, ਤੇ ਓਦੇ ਪਿੱਛੇ ਓ ਜਲਿਆਂਆਲਾ ਬਾਗ ਬਣਿਆ ਹੋਇਆ ਓਦੇ ਚ ਵੀ ਸਾਰਾ ਕੁੱਝ ਇਤਿਹਾਸਿਕ ਈ ਐ, ਸਾਰਾ ਵੇਖਣ ਆਲਾ ਈ ਐ।
ਅੱਛਾ! ਉੱਥੇ ਕੀ- ਕੀ ਦੇਖਿਆ ਤੁਸੀਂ, ਮੈਂ ਕਦੇ ਗਿਆ ਨੀ ਗਾ ਉੱਥੇ, ਜਲੀਆਂ ਵਾਲਾ ਬਾਗ ਚ?
ਉੱਥੇ ਮਤਲਬ ਵੈਸੇ ਤਾਂ ਓ, ਜਿਵੇਂ ਕਿ ਪਤਾ ਨੀ ਅੱਧੇ ਤਾਂ ਕੈਂਦੇ ਵੀ ਓ ਗੋਲੀਆਂ ਜੀਆਂ ਹੁੰਦੀਆਂ, ਓ ਜਿਵੇਂ ਰੀਅਲ ਤਾਂ ਸਾਨੂੰ ਨੀ ਲੱਗੀ ਵੀ ਜਿਵੇਂ ਪੈਲਾਂ ਆਲੀਆਂ ਅ ਹੁਣ ਤੱਕ ਤਾਂ ਨੀ ਹੋਣੀਆਂ ਓ ਜਿਵੇਂ ਕੰਧਾਂ ਦੇ ਓ ਡਿਜ਼ਾਇਨ ਜੇ ਬਣੇ ਹੋਏ ਸੀ, ਤੇ ਇੱਕ ਓ ਜੇੜੀ ਊਧਮ ਸਿੰਘ ਨੇ ਜੇੜੀ ਓ ਜੋਤੀ ਜੀ ਜਲਾਈ ਸੀ ਓ ਵੀ, ਓ ਤੇ ਵੈਸੇ ਸਟੋਪ ਤੇ ਕੀਤੀ ਹੋਈ ਸੀ ਓਨਾਂ ਨੇ ਪਰ ਤਾਂ ਦਾ ਬਣਾਇਆ ਹੋਇਆ ਸੀ। ਬਾਕੀ, ਹਾਂਜੀ ਤੇ ਇੱਕ ਓ ਖੂਹ ਜਾ ਹੈਗਾ ਹਾਂਜੀ ਓ ਹਾਂਜੀ ਓ ਖੂਹ ਬਣਿਆ ਓਦੇ ਚ ਕੈਂਦੇ ਵੀ ਓ ਲੋਕ ਡਿੱਗੇ ਸੀ ਕੈਂਦੇ ਵੀ ਨਾ ਓਨਾਂ ਕੋਲੋਂ ਪੁੱਛਿਆ ਓ ਕੈਂਦੇ ਵੀ ਜੇੜੇ ਆਸੇ-ਪਾਸੇ ਰੈਨੇ ਆ ਨਾ ਓ ਕੈਂਦੇ ਵੀ ਸ਼ਾਮ ਨੂੰ ਨਾ ਐਥੇ ਚ ਚੀਕਾਂ ਆਂਦੀਆਂ, ਆਵਾਜ਼ਾਂ ਹੁੰਦੀਐ ਤੇ ਏਦਾਂ ਦਾ ਕੁੱਝ ਹੁੰਦਾ ਐ।
ਹੂੰ।
ਹੁੰਦਾ ਹੋਊਗਾ, ਕੋਂ ਇਨੇ ਤਾਂ, ਇਨੇ, ਇੰਨੇ ਬੰਦੇ ਤਾਂ ਮਰੇ ਆ ਉਥੇ ਹਜ਼ਾਰਾਂ ਦੇ।
ਹਾਂਜੀ। ਤੇ ਬਾਕੀ ਜਿਵੇਂ ਅ ਕਮਰੇ ਜੇ ਬਣਾਏ ਹੋਏ ਨੇ ਤੇ ਉਨਾਂ ਚ ਓ ਐਲ ਸਿਡੀਆ ਜਿਹੀਆਂ ਚੱਲਦੀਆਂ ਉਨਾਂ ਚ ਪੈਲਾਂ ਦੇ ਯੁੱਧ ਵਗੈਰਾ ਓ ਚੱਲਦੇ ਰੈਂਦੇ ਐ।
ਐ ਦੇਖਨ, ਦੇਖਨ ਲਈ ਵਧੀਆ ਹੈ ਨਾ?
ਹਾਂਜੀ, ਏ ਤਾਂ ਹੈ।
ਚੰਡੀਗੜ੍ਹ ਨਾਲੋ ਤਾਂ ਠੀਕ ਐ ਇੱਥੇ ਜੇ ਘੁੰਮੀਏ ਤਾਂ, ਵਧੀਆ ਲੱਗੇਗਾ ਘੁੰਮ ਕੇ ਐਥੇ।
ਹਾਂਜੀ। ਇੰਨੀ ਜਾਦਾ ਮਤਲਬ ਉੱਥੇ ਭੀੜ ਹੁੰਦੀ ਐ ਨਾ ਬਹੁਤ ਜਾਦਾ ਭੀੜ ਹੁੰਦੀ ਐ।
ਚਲੋਂ ਦੇਖਦੇ ਆ ਥੋੜਾ ਜਿਆ ਠੰਡਾ ਜਿਆ ਮੌਸਮ ਆਉਗਾ ਨਾ, ਹੁਨ ਤਾਂ ਗਰਮੀ ਏ। ਫੇਰ ਦੇਖਦੇ ਆ ਬੱਚਿਆਂ ਨੂੰ ਘੁੰਮਾ ਕੇ ਲੈ ਕੇ ਆਵਾਂਗੇ ਇੱਕ ਵਾਰੀ, ਪਤਾ ਹੋਣਾ ਚਾਈਦਾ ਬੱਚਿਆਂ ਨੂੰ ਵੀ ਕੀ-ਕੀ ਹੋਇਆ ਹੈ ਵਾ।
ਹਾਂਜੀ, ਹਾਂਜੀ-ਹਾਂਜੀ। ਅਸੀਂ ਤਾਂ ਨਾ ਮਤਲਬ ਪੈਲੀ ਵਾਰ ਤਾਂ ਕਿਸੇ ਨਾਲ ਗਏ ਸੀ ਪਰ ਹੁਣ ਤਾਂ ਸਾਨੂੰ ਦਿੱਕਤ ਨੀ ਸਾਡੇ ਤਾਂ ਨਾ ਇੱਧਰੋਂ ਪੰਜ ਘੰਟੇ ਆਂ ਦਾ ਈ ਰਾਹ ਹੈਗ
ਠੀਕ ਏ, ਚਲੋ ਠੀਕ ਏ ਜੀ ਸਸੀ ਕਾਲ। ਟੈਮ ਪੂਰਾ ਹੋ ਗਿਆ ਆਪਨਾ, ਬਾਏ।